ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਠੀਕ- ਠਾਕ ਜੇ?
ਵਧੀਆ ਭਾਜੀ ਵਧਿਆ, ਤੁਸੀ ਸੁਣਾਓ ਠੀਕ ਹੋ।
ਹਾਂਜੀ, ਵਧੀਆ ਸਭ ਵਧੀਆ‌ ਬਾਬੇ ਹੋਰ ਸਭ ਵਧੀਆ।
ਚਲੋ ਵਧੀਆ ਗੱਲ ਏ ਭਾਜੀ। ਹੋਰ ਸੋਨਾਓ ਭਾਜੀ ਕੀ ਕਰਦੇ ਜੇ?
ਬਸ- ਬਸ ਵੇਲੇ, ਹੁਣੇ ਰੋਟੀ-ਰੋਟੀ ਖਾ ਕੇ ਹਟੇ ਸੀ। ਉੱਥੇ ਗਏ ਸੀ ਆਪਣਾ ਢਾਬੇ ਤੋਂ, ਢਾਬੇ ਤੋਂ ਰੋਟੀ ਖਾਧੀ ਹੈ ਅੱਜ, ਮੈਂ ਕਯਾ ਫੈਮਿਲੀ ਨੂੰ ਢਾਬੇ ਤੋਂ ਰੋਟੀ ਖਵਾਦਾ।
ਅੱਛਾ ਜੀ, ਅੱਛਾ-ਅੱਛਾ। ਚਲੋ ਬੜੀ ਵਧੀਆ ਗੱਲ ਏ, ਫੈਮਿਲੀ ਨਾਲ ਜਾਣਾ ਚਾਹੀਦਾ। ਮੈਂ ਆਪ ਕੱਲ ਹੋ ਕੇ ਆਇਆਂ ਭਾਜੀ। ਬੱਚੇ ਜਿੱਦ ਕਰਨ ਲੱਗ ਗਏ, ਕਹਿੰਦੇ ਰੋਮੀਓ ਲੈਨ ਚੱਲੋ, ਰੋਮੀਓ ਲੈਨ ਚੱਲੋ ਫਿਰ ਗਏ ਉੱਥੇ ਖਆਦਾ ਉਹਨਾਂ ਨੂੰ ਕੁਛ
ਅੱਛਾ ਚਲੋ ਵਧੀਆ ਭਾਜੀ ਬਹੁਤ ਵਧੀਆ ਗੱਲ ਏ, ਜਾਣਾ ਚਾਹੀਦਾ ਭਾਜੀ ਫੈਮਲੀ ਨਾਲ ਜਾਣਾ ਚਾਹੀਦਾ।
ਸਹੀ ਗੱਲ ਹੈ ਭਾਜੀ। ਹੋਰ ਏਨਾ ਅਸਤੇ ਤੇ ਕਮਾ ਰਿਹਾ।
ਹਾਂਜੀ ਹਾਂਜੀ।
ਹੋਰ ਸੁਣਾਓ ਜੀ।
ਬਸ ਓਦਾ ਤੁਸੀਂ ਸੁਣਾਓ।
ਵਧੀਆ-ਵਧੀਆ, ਹੋਰ ਘਰ ਸਭ ਵਧੀਆ ਭਾਜੀ? ਦਾਦਾ-ਦਾਦੀ ਠੀਕ ਨੇ?
ਸਭ ਠੀਕ ਨੇ। ਤੁਹਾਡੇ ਠੀਕ ਨੇ?
ਹਾਂਜੀ ਹਾਂਜੀ ਸਭ ਵਧੀਆ। ਭਾਜੀ ਪਿੱਛੇ ਪਤਾ ਲੱਗਿਆ ਤੁਹਾਡੀ ਵਹੁਟੀ ਬੜੀ ਬਿਮਾਰ ਰਹੀ ਆ। ਹੁਣ ਠੀਕ ਹੈ?
ਹਾਂਜੀ ਭਾਜੀ ਉਹ ਹਫ਼ਤੇ ਪਹਿਲੇ ਬੜੇ ਹੀ ਤੰਗ ਹੋਏ ਸੀ ਬਹੁਤ ਜ਼ਿਆਦਾ ਫੀਵਰ ਹੋ ਗਿਆ ਸੀ, ਟਾਈਫਾਇਡ ਹੋ ਗਿਆ ਸੀ। ਤੇ ਉਸ ਤੋਂ ਬਾਅਦ ਆਪਣਾ ਮੈਡੀਸਨ ਲੈਤੀ ਸੀ ਹੁਣ ਮੈਡੀਸਨ ਗਰਗ ਹੋਸਪਿਟਲ ਤੋਂ। ਤੇ ਉਹਦਾ ਥੋੜਾ ਆਰਾਮ ਆਇਆ ਸੀ, ਆਰਾਮ ਆ ਗਿਆ ਸੀ ਦਵਾਈ ਨਾਲ।
ਹਾਂ, ਫੂਡ ਪੋਇਜ਼ਨ ਹੋਇਆ ਸੀ। ਮਤਲਬ ਗਲਤ ਬਾਹਰ ਦਾ ਸਮਾ ਗ਼ਲਤ ਚੀਜ਼ਾਂ ਖਾਦੀਆਂ ਜਦੀਆਂ ਭਾਜੀ।
ਨਹੀਂ ਭਾਜੀ, ਟਾਈਫਾਈਡ ਹੋਇਆ ਸੀ।
ਹਾਂਜੀ ਟਾਈਫੋਇਡ ਭਾਜੀ, ਫੂਡ ਪੁਆਇਜ਼ਨ ਹੀ ਹੁੰਦਾ।
ਅੱਛਾ ਭਾਜੀ। ਮੈਨੂੰ ਅਜੇ ਇੰਨੀ ਨੋਲੇਜ ਨਹੀਂ ਨਾ ਭਾਜੀ, ਡਾਕਟਰ ਨੇ ਦਸਿਆ ਨੀ।
ਅੱਛਾ ਅੱਛਾ। ਨਹੀਂ ਫੂਡ ਪੋਇਜ਼ਨ ਹੁੰਦਾ, ਜਦੋਂ ਵਾਇਰਸ ਵੱਧ ਜਾਂਦਾ ਨਾ ਖਾਣ-ਪੀਣ ਆਲਾ, ਆ ਗਲਤ ਖਾਣ-ਪੀਣ ਨਾਲ ਤਾਂ ਹੁੰਦਾ ਭਾਜੀ ਆ। ਤੇ ਇਹਨਾਂ ਨੂੰ ਕਲੀਨ ਡਾਇਟ ਭਾਜੀ ਦੋ। ਇ ਫਰੂਟ ਕੀਵੀ ਖਵਾਓ ਜਿੰਨੀ ਹੋ ਸਕੇ।
ਹਾਂਜੀ ਭਾਜੀ। ਆਪਨਾ ਉਹਨੇ ਦੱਸੀਏ ਸਾਰੀ, ਫਰੂਟਸ -ਫਰੂਟਸ ਸਾਰੇ ਦੱਸਤੇ ਨੇ ਉਹਨੇ
ਹਾਂਜੀ ਹਾਂਜੀ। ਵਿਟਾਮਿਨਸ ਵਗੈਰਾ ਵੀ ਭਾਜੀ ਇਨ੍ਹਾਂ ਨੂੰ ਕੋ ਕਾਫ ਕੈਪਸੁਲ ਵਗੈਰਾ ਆਂਦੇ ਨੇ ਉਹ ਵੀ ਲੈ ਲੋ।
ਹੁਣ ਸਾਰੀ ਸਾਰੀ ਵਿਟਾਮਿਨ ਜਿਹੜੇ ਚਾਹੀਦੇ ਸੀ ਨਾ, ਉਹਨੇ ਸਾਰੇ ਡਾਕਟਰ ਨੇ ਲਿਖਤੇ ਸੀ। ਨਾਲ ਮੈਡੀਸਨ ਵੀ ਪ੍ਰੋਪਰ ਦਿੱਤਿਆਂ ਉਹਨੇ
ਹਾਂਜੀ ਹਾਂਜੀ ਹਾਂਜੀ ਭਾਜੀ ਹਾਂਜੀ ਉਹ ਮੈਂ ਵੀ ਹੋ ਕੇ ਸੀ ਨਾ ਪਿੱਛੇ, ਮੁਲਾਾਨਾ ਹੋ ਕੇ ਆਇਆ ਸੀ ਮੈਂ।
ਅੱਛਾ ਭਾਜੀ।
ਹਾਂ ੳਹ ਸੋਰੀ ਮਨਸੂਰੀ ਮੌਲਾਨਾ ਕਹਿ ਰਿਹਾ। ਮਨਸੂਰੀ ਹੋ ਗਿਆ ਹੀ। ਉੱਥੇ ਮੈਂ ਵੇਖਿਆ ਸੀ, ਉੱਥੇ ਵੀ ਬੜੇ ਲੋਕ ਲੋਕਾ ਨੂੰ ਹੈਗਾ ਸੀ। ਇਹ ਵਾਇਰਲ ਜਿਹਾ ਵੀ ਫੈਲਿਆ ਦਾ ਸੀ ਨਾ ਕੁਛ
ਅੱਛਾ ਅੱਛਾ ਬਿਲਕੁਲ
ਹਾਂ ਉੱਥੇ ਬੜੇ ਲੋਕਾਂ ਨੂੰ ਹੈਗਾ ਸੀ, ਉਹ ਵੀ ਹੋਸਪਿਟਲ ਮਤਲਬ, ਬੜੇ ਜ਼ਿਆਦਾ ਲੋਕੀ ਆਦੇ ਪਏ ਸੀ ਉੱਥੇ ਵੀ ਤੇ ਅਪ ਤੇ ਜਲਦੀ ਵਾਪਸ ਆ ਗਏ ਸੀ। ਮੈਂ ਕਿਹਾ ਏਵੇਂ ਬੱਚੇ ਬੁੱਚੇ ਏਵੇ ਰਿਸਕ ਕੀ ਲੈਣਾ ਆਪਾਂ ਜਲਦੀ ਆ ਗਏ ਸੀ ਫਿਰ ਵਾਪਸ।
ਅੱਛਾ ਭਾਜੀ।
ਹਾਂਜੀ ਭਾਜੀ
ਅੱਛਾ ਹੋਰ ਸੁਣਾਓ ਠੀਕ-ਠਾਕ
ਸਭ ਵਧੀਆ ਭਾਜੀ ਸਭ ਵਧੀਆ ਤੁਸੀਂ ਸੁਨਾਓ ਚੜ੍ਹਦੀ ਕਲਾ ਓ, ਕੰਮ ਕਾਰ ਸਭ ਵਧੀਆ ਨਾ ਭਾਜੀ।
ਹਾਂਜੀ ਹਾਂਜੀ ਬਹੁਤ ਵਧੀਆ, ਸਭ ਵਧੀਆ ਨੇ ਹੋਰ ਬੱਚੇ ਠੀਕ ਨੇ ਤੁਹਾਡੇ ਹੁਨ
ਬੱਚੇ ਵਧੀਆ ਭਾਜੀ ਇਹ ਫਸ ਕਲਾਸ ਬੱਚੇ ਤੁਸੀਂ ਸੁਨਾਓ ਭਾਜੀ ਤੁਹਾਡੇ ਬ‌
ਹਾਂਜੀ ਵ ਵਧੀਆ ਭਾਜੀ ਬੱਚੇ ਵਧੀਆ ਨੇ ਉਹਨੇ ਜੋਬ ਲੱਗੇ ਨੇ ਅਪਨਾ ਕੀ ਕਹਿੰਦੇ ਨੇ ਉੱਥੇ ਜੋਬ ਕੰਪਿਊਟਰ ਅਪਨਾ ਕੰਪਿਊਟਰ ਚਲਾਨਾ ਅਪਨਾ ਸੀ ਏ ਦੇ ਅੰਡਰ ਹਾਂਜੀ ਕੰਪਿਊਟਰ ਅਕਾਂੳਟੈਂਸੀ ਮਤਲਬ ਕਰਦੇ ਨੇ ਸਾਰਾ
ਚਲੋ ਵਧੀਆ ਵਧੀਆ ਵਧੀਆ ਚਲੋ ਵਧੀਆ ਗੱਲ ਹੈ ਭਾਜੀ ਬੜੀ ਵ
ਹਾਂਜੀ ਦੂਸਰੇ ਨੂੰ ਆਪਾਂ ਹੁਨ ਜੋਬ ਕਰਾਣੀ ਸੀਗੀ ਸੀ ਏ ਦੀ
ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਗੱਲ ਹੈ ਭਾਜੀ ਬੜੀ ਵਧੀਆ ਗੱਲ ਏ। ਹੋਰ ਸੁਣਾਓ ਵਾਜੀ
ਬਸ ਵਧੀਆ ਤੁਹਾਡੇ ਮੁੰਡੇ ਕਿੱਥੇ ਕੀ ਕਰਦੇ ਨੇ?
ਭਾਜੀ ਵੱਡੇ ਵਾਲਾ ਤੇ ਕੀ ਕਹਿੰਦੇ ਯੂ ਪੀ ਐਸ ਸੀ ਕਰਦਾ ਵਾ
ਅੱਛਾ ਭਾਜੀ ਵਦਿਆ ਗੱਲ ਏ ਉਹਨੇ ਆਫਿਸਰ ਬਣਨਾ ਕੋਈ
ਹਾਂਜੀ ਹਾਂਜੀ ਆਈ ਪੀ ਐੱਸ ਬਨਣਾ ਜੀ ਉਹਨੇ
ਇਹ ਸਪਨਾ ਉਹਦਾ ਮੈਂ ਕਿਹਾ ਸਪਨਾ ਉਹਦਾ
ਹਾਂਜੀ ਹਾਂਜੀ ਹਾਂਜੀ ਤੇ ਅਪਨਾ ਹਾਂਜੀ ਛੋਟੇ ਆਲਾ ਐਮ ਬੀ ਬੀ ਏ ਕਰ ਰਿਹਾ
ਅੱਛਾ ਉਹਨੇ ਡਾਕਟਰ ਬਣਨਾ। ਚਲੋ ਬਹੁਤ ਵਧੀਆ ਗੱਲ ਹੈ ਬਹੁਤ ਅੱਛੀ ਲੈਨਾ ਚ ਹੋ ਨੇ ਮੁੰਡੇ ਸਾਡੇ
ਹਾਂਜੀ ਭਾਜੀ। ਹਾਂਜੀ ਹਾਂਜੀ ਹੋਰ ਸੁਨਾਓ ਭਾਜੀ। ਮੈਨੂੰ ਪਤਾ ਲੱਗਿਆ ਤੁਸੀਂ ਭਾਜੀ ਉੱਥੇ ਚੰਡੀਗੜ੍ਹ ਮੂਵ ਆਊਟ ਹੋ ਗਏ ਓ?
ਚੰਡੀਗੜ੍ਹ ਭਾਜੀ ਹਾਂਜੀ। ਉਹ ਜਰਾ ਅਪਣਾ ਅਪਣੀ ਕੀ ਕਹਿੰਦੇ ਨੇ ਸਾਓ ਕੰਪਨੀ ਸੀ ਨਾ ਇੱਥੇ।
ਤੇ ਕੰਪਨੀ ਨੇ ਸਾਨੂੰ ਸ਼ਿਫ ਸ਼ਿਫਟ ਕਰਤਾ ਇੱਥੇ ਕੰਪਨੀ ਨੇ ਕਹਿਤਾ ਤੁਸੀਂ ਸਾਡੇ ਕੋਲ ਈ ਆ ਜਾਓ ੳਹਨੇ ਕੰਪਨੀ ਨੇ ਸਾਨੂੰ ਫਲੈਟ ਲੈ ਤਾ ਇਥੇ ਚੰਡੀਗੜ੍ਹ ਚ ਤੇ ਉੱਥੇ ਰਹੀ ਦਾ ਹਾਂ ਨਾਲ ੳਹ ਕੰਪਨੀ ਨੇ ਅਪਣੀ ਗੱਡੀ ਦੇਤੀ ਉਹਦੇ ਤੇ ਜਾਈਦਾ ਉਹਦੇ ਤੇ ਆਈ ਦਾ
ਚਲੋ ਬਹੁਤ ਵਧੀਆ ਗੱਲ ਏ ਭਾਜੀ ਬੜੀ ਵਧਿਆ ਸਿਟੀ ਏ ਮਤਲਬ। ਪਾਸ਼ ਏਰੀਆ ਵਾਲੀ ਸਿਟੀ ਏ ਕਾਫੀ ਅੱਛੀ ਸਿਟੀ ਹੈ ਉੱਥੇ ਕਾਫੀ ਐਜੂਕੇਟਿਡ ਬੰਦੇ ਰਹਿੰਦੇ ਨੇ। ਤੇ ਨਾਲੇ ਵਧੀ ਵਧੀਆ ਮਤਲਬ ਉੱਥੇ ਕੁਛ ਇੰਨਾ ਉਹ ਵੀ ਨੀ ਆਇਆ ਜਵੇਂ ਕਈ ਜਗ੍ਹਾ ਹੁੰਦਾ ਨਾ ਬੜਾ ਉਹ ਸ਼ੋਰ ਸ਼ਰਾਾਿਹਾ ਹੁੰਦਾ ਉਹ ਚੀਜ਼ ਨਹੀਂ ਆ ਉੱਥੇ ਸਾਰੇ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਦੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਕਹਿੰਦੇ ਜ ਭਾ ਜੀ। ਚੰਡੀਗੜ੍ਹ ਤੇ ਆਏ ਭਾਜੀੀ ਆਪਣਾ ਇੰਡੀਆ ਦਾ ਹਾਂਜੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ